ਹੈਲੋ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਦੀਦੀ ਕੀ ਹਾਲ ਚਾਲ ਜੇ
ਠੀਕ ਠਾਕ ਵਧੀਆ ਜੀ ਤੁਹਾਡਾ ਦੱਸੋ ਜੀ
ਵਧੀਆ ਵਧੀਆ ਸਭ ਠੀਕ ਠਾਕ ਤੁਸੀਂ ਸੁਣਾਓ
ਹਾਂਜੀ ਠੀਕ ਠਾਕ ਵਧੀਆ ਜੀ ਹੋਰ ਬੱਚੇ ਠੀਕ ਹੈ ਜੀ
ਹਾਂਜੀ ਵਧੀਆ ਠੀਕ ਠਾਕ ਕੀ ਕਰਦੇ ਪਏ ਤੇ
ਕੁਛ ਨੀ ਜੇ ਸੰਡੇ ਸੀ ਜੀ ਥੋੜਾ ਬਹੁਤਾ ਘ ਕਰਦਾ ਕੰਮ ਸੰਡੇ ਵਾਲੇ ਨੂੰ ਬੱਚੇ ਘੀ ਹੁੰਦੇ ਥੋੜਾ ਬਹੁਤਾ ਚੱਲਦਾ ਰਹਿੰਦਾ ਹੈਗਾ ਵੈਸੇ ਕੰਮ ਤਾਂ
ਹਾਂਜੀ ਡਿਊਟੀ ਜਿਆਦਾ ਹੋ ਜਾਂਦੀ ਨਾ ਸੰਡੇ ਨੂੰ
ਸੰਡੇ ਨੂੰ ਕਿਉਂ ਸਾਡੇ ਜੁਆਇੰਟ ਫੈਮਿਲੀ ਹੈਗੀ ਹੈ ਵੀ ਚੱਲ ਪ ਬਜ਼ੁਰਗ ਹੈਗੇ ਆ ਕ ਫੇਰ ਚੱਲਦੇ ਹੀ ਆਏ ਸੰਡੇ ਵਾਲੇ ਦਿਨ ਕੋਈ ਆ ਅੱਗੇ ਵੀ ਕਰ ਜਾਂਦਾ ਹੈਗਾ
ਹਾਂਜੀ ਹਾਂਜੀ ਉਹ ਤੇ ਹੈ ਨਾਲੇ ਇੱਕ ਗਰਮੀ ਨੇ ਵੀ ਮੱਤ ਮਾਰੀ ਪਈ ਆ
ਹਾਂਜੀ ਤੇ ਇੱਕ ਗਰਮੀ ਬਥੇਰੀ। ਪੇ ਰਹੀ ਹੈ ਦੋ ਉਸਦੇ ਕਾਰਨ ਬਸ ਮਸਾਂ ਮਸ ਕਰਦਾ ਹੀ ਹੁੰਦਾ ਐਕਸਟਰਾ ਕੰਮ ਹੁੰਦਾ ਹੀ ਨੀ ਕੋਈ
ਹਾਂਜੀ ਉਹ ਤੇ ਹੈ ਹੀ ਹੈ ਚਲੋ ਹੋਏ ਹੈਗੇ ਦੋ ਤਿੰਨ ਮਹੀਨੇ ਆ ਜੇ ਕੱਢਣੇ ਬਹੁਤ ਔਖੇ ਆ ਗਰਮੀ ਦੇ ਨਾਲ।
ਹਾਂਜੀ ਬਸ ਗਰਮੀ -ਗਰਮੀ ਕਰਦਿਆਂ ਗਰਮੀ ਲੱਗ ਜਾਂਦੀ ਹੈ ਜੀ।
ਹਾਂਜੀ ਠੰਡ ਠੰਢ ਕਰਦੇ ਠੰਡ ਲੱਗ ਜਾਂਦੀ ਠੰਡ ਵੀ ਨੀ ਚੀ ਜਾਂਦੀ। ਬਜ਼ੁਰਗਾਂ ਕਰੋਂ ਗਰਮੀ ਵੀ ਨੀ ਝੱਲੀ ਜਾਂਦੀ।
ਬਜ਼ੁਰਗ ਤਾਂ ਕਹਿੰਦੇ ਹੈਗੇ ਆ ਵੀ। ਰਜਾਈ ਜਦੋਂ ਸੁਣਾ ਹੋਵੇ ਤਾਂ ਕ ਇੱਕ ਦੀ ਜਗਾ ਦੋ ਰਜਾਈ ਲੈ ਲਈਏ ਕੰਬਲ ਲੈ ਲਈਏ, ਤੇ ਗਰਮੀ ਵਿੱਚ ਕਰੀਏ
ਠੰਡ ਵਿੱਚ ਇਹ ਨਾ ਇੱਕ ਥਾਂ ਬੈਠੇ- ਬੈਠ ਜਾਈਦਾ। ਤੇ ਗਰਮੀ ਵਿੱਚ ਕਦੀ ਅੰਦਰ ਕਦੀ ਬਾਹਰ ਕਦੀ ਲਾਈਟ ਆ ਗਈ।
ਹੁਣ ਅੰਦਰ ਬੈਠੇ ਵੀ ਕਮਰਿਆਂ ਚ' ਵੀ ਜ਼ੁਕਾਨ ਹੀ ਬੈਂਦੀ ਹੈਗੀ। ਕਹਿੰਦੇ ਵੀ ਬਾਹਰ ਵੀ ਜਾਣਾ ਹੁੰਦਾ।
ਹਾਂ। ਇਹ ਤੇ ਹਾਂਜੀ- ਹਾਂਜੀ ਇਹ ਤੇ ਹੈ।
ਬਜ਼ੁਰਗ ਹੁਣ ਕਿੱਥੇ ਅੰਦਰ ਰਹਿੰਦੇ ਹੈਗੇ ਆ ਨਹੀਂ ਰਹਿੰਦੇ ਹੈਗੇ।
ਨਹੀਂ। ਰਹਿੰਦੇ ਪਹਿਲੇ ਬਜ਼ੁਰਗ ਰਹਿ ਜਾਂਦੇ ਹੋੁਣ ਵਾਲੇ ਅੱਜ- ਕੱਲ੍ਹ ਤੇ
ਕੇਹਦੇ ਬਾਹਰ ਕਿਥੇ? ਬਾਹਰ ਉਹਨਾਂ ਨੂੰ ਥੋੜ੍ਹਾ ਗੱਲਾਂ ਕਰਨ ਵਾਲਾ ਹੋਵੇ ਇੰਟਰਸਟਿੰਗ ਗੱਲਾਂ ਪਿਛਲੀਆਂ ਗੱਲਾਂ ਕਰਨ ਵਾਲਾ ਹੋਵੇ ਉਹਨਾਂ ਨਾਲ। ਤਾਂ ਉਹਨਾਂ ਦਾ ਮਨ ਲੱਗਦਾ ਹੈਗਾ।
ਹਾਂ। ਟਾਈਮ ਪਾਸ ਹੋ ਜਾਂਦਾ ਨਾ। ਉਹਨਾਂ ਦਾ
ਹਾਂ। ਫੋਨ -ਫੂਨ ਤਾਂ ਚਲਾਉਂਦੇ ਨੀ ਹੈਗੇ ਪਹਿਲਾਂ ਵਾਲੇ ਬੰਦੇ ਹੁਣ।
ਹਾਂਜੀ -ਹਾਂਜੀ ਉਹਨਾ ਨੂੰ ਚਲਾਉਣਾ ਵੀ ਨੀ ਨਾ ਆਉਦਾ।
ਹਾਂ। ਚਲਾਉਣਾ ਨੀ ਆਉਂਦਾ ਉਹਨਾਂ ਨੂੰ।
ਹਾਂਜੀ। ਬਜ਼ੁਰਗਾਂ ਨੂੰ ਬਸ ਇਹ ਕੋਈ ਲਾਗੇ ਬਹਿ ਜੇ। ਨਵੀਆਂ- ਪੁਰਾਣੀਆਂ ਗੱਲਾਂ ਸੁਣਾਵੇ।
ਤੇ ਉਹਨਾਂ ਨੂੰ ਹਨਾ ਦੀਦੀ ਵੀ ਉਹਨਾਂ ਨੂੰ ਪਸੰਦ ਨੀ ਹੈਗਾ। ਫੋਨ ਜਿਵੇਂ ਉਹਨਾਂ ਨੂੰ ਆਪਾਂ ਹੁਣ ਕੋਈ ਗੱਲ ਕਰਦੇ ਫੋਨ ਤੇ ਵੇਖ ਲੈਂਦੇ ਹੈਗੇ ਆ ਫੋਨ। ਉਹਨਾਂ ਨੂੰ ਪ
ਉਹਨਾਂ ਨੂੰ ਪਸੰਦ ਨੀ ਨਾ, ਤੇ ਕਿਤੇ ਗਏ ਨੀ? ਸੰਡੇ ਕਿਤੇ ਜਾਂਦੇ ਨੀ ਘੁੰਮਣ ਫਿਰਨ ਵਾਸਤੇ।
ਖੇਤ ਸੁਬਹਾ- ਸੁਬਹਾ ਮਤਲਬ ਚਾਹ ਪੀਣ ਤੋਂ ਬਾਅਦ ਖੇਤ ਇੱਕ ਵਾਰ ਘੁੰਮੇ ਆਦੇ ਗੇੜਾ ਮਾਰੇ ਆਉਂਦੇ ਹੈਗੇ ਜਿਵੇਂ
ਅੱਛਾ- ਅੱਛਾ।
ਫਿਰ ਅੰਦਰ ਜਿਵੇਂ ਚੈਲ ਸਿਟੀ ਵਗੈਰਾ ਵੇਖਦੇ ਹੋ। ਕਿੰਨੀ ਕੁ ਦੇਰ ਵੇਖ ਇੱਕ ਘੰਟਾ- ਡੇਢ ਘੰਟਾ ਵੇਖ ਲੈਂਦੇ ਆ ਸੰਗਤ ਚਲਾ ਲੈਂਦੇ ਆ ਸਤਸੰਗ ਸੁਣ ਲੈਂਦੇ ਆ ਵਸੇ।
ਹਾਂਜੀ।
ਪਰ ਉਹ ਬੰਦਾ ਸਾਰਾ ਦਿਨ ਥੋੜ੍ਹਾ ਸੁਣ ਸਕਦਾ ਹੈਗਾ।
ਨਹੀਂ ਸੁਣ ਸਕਦਾ। ਹਾਂਜੀ। ਮਨ ਕਾਹਲਾ ਪੈ ਜਾਂਦਾ ਉਹ ਵੀ ਸੁਣ- ਸੁਣ ਕੇ।
ਆਪਾਂ ਲੇਡੀਜ਼ ਨੂੰ ਤਾਂ ਹੁਣ ਇੰਨੇ ਕੰਮ ਹੁੰਦੇ ਆ।
ਹਾਂਜੀ। ਹਾਂਜੀ- ਹਾਂਜੀ।
ਸੁਬਹ ਤੋਂ ਵਜੇ ਸਾਡੀ ਮਤਲਬ ਜੁਇੰਟ ਫੈਮਲੀ ਸਾਢੇ ਚਾਰ ਵਜੇ ਉੱਠੀ ਦਾ। ਉੱਠ ਕੇ ਤੇ ਫਿਰ ਸਾਰਾ ਕਰਕੇ ਤੇ ਚੱਲ ਬ ਹਸਬੈਂਡ ਬਾਹਰ ਜਾਂਦੇ, ਬੱਚੇ ਵੀ ਜਾਂਦੇ ਹੈਗੇ ਆ। ਤੇ ਉਹਨਾਂ ਦਾ ਸਾਢੇ ਅੱਠ- ਨੌ ਵਜੇ ਉਹਨੂੰ ਰੋਟੀ- ਪਾਣੀ ਦਾ ਹੁੰਦਾ। ਫੇਰ ਫਿਰ ਝਾੜੂ ਪੋਚਤਾ ਲੱਗ ਜਾਓ। ਫਿਰ ਬਾਰਾਂ ਵਜ ਗਿਆ। ਤੇ ਨਾਲ ਦੇ ਨਾਲ ਕੱਪੜੇ ਤੋਂ ਨਾ- ਧੋ ਕੇ ਡੇਢ- ਦੋ ਵਜ ਜਾਂਦੇ ਤੇ ਇਹਨਾਂ ਨੇ ਬੱਚੇ ਆਉਣ ਦਾ ਟਾਈਮ ਹੋ ਜਾਂਦਾ ਜੀ।
ਹਾਂਜੀ- ਹਾਂਜੀ ਉਹ ਤੇ ਹੈ। ਭਾਜੀ ਕੀ ਕਰਦੇ?
ਹਾਂਜੀ। ਮੇਰੇ ਹਸਬੈਂਡ ਦੀ ਲੱਗੇ ਹੋਏ ਜਿਵੇਂ ਹੈਲਥ ਡਿਪਾਰਟਮੈਂਟ ਲੱਗੇ।
ਓਕੇ -ਓਕੇ ਵਧੀਆ ਨਾ ਉਹ ਵੀ।
ਹਾਂਜੀ। ਤੇ ਇਹ ਫੇਰ ਕਿਸੇ ਦੇ ਸਿਆ ਤੇ ਇਵੇਂ ਕਰਕੇ ਮੈਂ ਕਹਿ ਬੀਟੇ ਚੋਟੇ ਮੈਂ ਕੱਢ ਲਾਂਗੇ ਫੇਰ ਨਾਲ ਗੱਲਾਂ ਹੋ ਜਾਣਗੀਆਂ।
ਹਾਂਜੀ -ਹਾਂਜੀ ਨਹੀਂ ਵਧੀਆ ਵਾ ਕੰਮ ਇਹ ਵੀ ਫਿਰ ਬਾਅਦ ਚਹ ਦਿੰਦੇ ਆ ਟਰਾਂਸਪਰੇਸ਼ਨ ਦਾ ਕੰਮ ਉਹ ਵੀ ਵਧੀਆ ਵਾ।
ਨਹੀਂ ਤੇ ਤੁਹਾਡੇ ਜਿਵੇਂ ਆਪਣੇ ਕੋਲਾ ਹੋ ਜਾਂਦੀਆਂ ਹੈਗੀਆਂ ਤੇ ਇਹਦੇ ਵਿੱਚ ਕੋਈ ਬੈਂਕ ਅਕਾਊਂਟ ਦੀ ਓਪਸ਼ਨ ਆਈ ਹੈ। ਤੁਹਾਨੂੰ ਕੋਈ।
ਕਾਦੀ ਪਅ।
ਜਿਵੇਂ ਆਪਾਂ ਹੁਣ ਕੋਲਾ ਕਰ ਰਹੇ ਹੈਗੇ ਜਿਵੇਂ ਇਹਦੇ ਵਿੱਚ ਕੋਈ ਪੰਦਰਾਂ ਹੋ ਗਿਆਂ ਜਾਂ ਸੋਲਾਂ ਵੀਹ ਹੋ ਗਿਆਂ ਕਿਸੇ ਦੀ।
ਹਾਂਜੀ।
ਤੇ ਇਹਦੇ ਵਿੱਚ ਬੈਂਕ ਅਕਾਊਂਟ ਦੀ ਆਪਸ਼ਨ ਮਤਲਬ ਮੰਗ ਰਹੇ ਹੈਗੇ ਇਹਦੇ ਵਿੱਚ ਕੋਈ।
ਹਾਂ -ਹਾਂ- ਹਾਂ- ਹਾਂ ਮੰਗਣਗੇ। ਉਹ ਤੁਹਾਡੇ ਕੋਲ ਜਦੋਂ ਸਾਡੀ ਕਲੀਅਰ ਹੋ ਗਈ ਨਾ‌। ਰਿਕਾਰਡਿੰਗ ਕਲੀਅਰ ਹੋ ਗਈ। ਸਾਡੀ ਤੇ ਫੇਰ ਉਹ, ਆ ਜਾਣਗੇ ਉਹ ਦੱਸਣਗੇ ਤੁਹਾਨੂੰ ਫਿਰ ਆਪਣਾ ਬੈਂਕ ਡਿਟੇਲ ਦੇ ਦੋਗੇ ਨਾ ਤੁਸੀਂ।
ਵਿਚਾਲੇ ਤਾਂ ਨਹੀਂ ਮੰਗਦੇ।
ਨਹੀਂ ਵਿਚਾਲੇ ਮੰਗ ਵੀ ਲੈਣਗੇ ਤੁਸੀਂ ਦੇ ਸਕਦੇ ਆ ਨਾ ਉਹਦਾ ਕੋਈ ਨੀ ਆ।
ਅੱਛਾ ਜੀ।
ਹਾਂਜੀ।
ਬੱਚੇ ਕੀ ਕਹਿੰਦੇ ਸਾਡੇ ਕੋਲੋਂ ਦਸ ਪੁਲਾਂ ਤੇ ਮੰਗ ਲੈਂਦੇ ਹੈਗੇ ਆ ਮੈਂ ਕੀ ਕੀਤਾ ਮੈਂ ਕਿਹਾ ਕੋਈ ਕਦੇ ਪਤਾ ਨੀ ਹੈਗਾ ਪਹਿਲੀ ਵਾਰੀ ਮੈਂ। ਕਰ ਰਹੀ ਹੈਗੀ ਇਹਦੇ ਵਿੱਚ ਕੰਮ।
ਹਮ ਨਹੀਂ ਨਹੀਂ ਤੁਸੀਂ ਬੇਫਿਕਰੇ ਹੋ ਕੇ ਕਰੀ ਜਾਓ ਕੰਮ ਟੈਨਸ਼ਨ ਵਾਲੀ। ਕੋਈ ਹੱਲ ਨੀ ਇਹਦੇ ਚ।
ਕਿਉਂ ਇਹਦੇ ਵਿੱਚ ਟਾਸ੍ਕ ਵੀ ਬਹੁਤ ਕਹਿੰਦੇ ਕੁੜੀਆਂ ਔਖੀ ਮਿਲਦੇ ਸੀਗੇ ਜੋਇਨ ਬਹੁਤ ਔਖਾ ਹੁੰਦਾ ਇਹਦੇਦੀ ਇਹਦੇ ਵਿੱਚ।
ਨਹੀਂ ਨਹੀਂ ਹੋ ਜਾਏਗਾ ਸਭ ਕੁੱਛ ਠੀਕ ਹੋ ਜਾਂਦਾ ਬਸ ਕੋਲ ਰਿਕੋਡਿੰਗ ਹੋਗੀ ਨਾ ਉਸ ਤੋਂ ਬਾਅਦ ਤੁਹਾਨੂੰ। ਲਿਖਣ ਦਾ ਕੰਮ ਵੀ ਦੇਣਗੇ ਨਾ।
ਹਾਂਜੀ ਦਿੰਦੇ ਹੈਗੇ ਆ।
ਹਾਂਜੀ।
ਆਪਣੀ ਫੈਮਿਲੀ ਚ ਹੋਰ ਵੀ ਕਰਦੇ ਹੈ ਕਿ ਕੋਈ ਕੰਮ।
ਨਹੀਂ ਮੈਂ ਅਜੇ ਮੈਂ ਆਪ ਹੀ ਲੱਗੀ ਪਈ ਮੈਨੂੰ ਹੋ ਗਿਆ ਮੈਂ ਸਾਲ ਇੱਕ ਸਾਲ ਪਹਿਲੇ ਮੈਨੂੰ। ਕੰਮ ਆਇਆ ਹੀ ਹੁਣ ਫੇਰ ਮੈਨੂੰ ਆਇਆ ਕੰਮ।
ਅੱਛਾ ਜੀ ਕਿਉਂ ਬ ਹੁੰਦਾ ਹੀ ਐਕਸਪੀਰੀਅੰਸ ਹੋ ਜਾਂਦਾ ਹੁਣ ਮੰਨ ਲਿਓ ਤੁਸੀਂ ਮਤਲਬ ਕਰਦੇ ਹੈਗੇ ਕੰਮ ਤੁਹਾਨੂੰ ਐਕਸਪੀਰੀਅੰਸ ਹੋ ਗਿਆ।
ਹਾਂਜੀ ਮੇਰਾ ਜ਼ਿਆਦਾ ਟਰਾਂਸਲੇਸ਼ਨ ਦਾ ਆਇਆ ਸੀ ਲਿਖਣ ਦਾ ਆਇਆ ਸੀਗਾ। ਲੇ ਇਸ ਵਾਰ ਫਸਟ ਟਾਈਮ ਮੈਨੂੰ ਇਹ ਆਇਆ ਵਾ ਖਾਸ ਕੇ ਫਰਡ ਵਾਲਾ।
ਤੇ ਪਹਿਲਾਂ ਦੀ ਪੇਮੈਂਟ ਪੂਰੀ ਆ ਚੁੱਕੀ ਸੀ ਜਿਨ੍ਹਾਂ ਦੀ।
ਹਾਂਜੀ ਆ ਜਾਂਦੀ ਜਦੋਂ ਚੈੱਕ ਹੋ ਜਾਂਦਾ ਨਾ ਸਾਡਾ।
ਹਾਂਜੀ।
ਜਿੰਨੇ ਸਾਨੂੰ ਟਾਸਕ ਦਿੱਤੇ ਹੁੰਦੇ ਨਾ ਕੰਪਲੀਟ ਹੋਏ ਨਾ ਫਿਰ ਉਸ ਹਿਸਾਬ ਨਾਲ ਸਾਨੂੰ ਪੈਸੇ ਮਿਲ ਜਾਂਦੇ ਜਿੰਨੀ ਮਿਸਟੇਕ ਹੁੰਦੀ ਆ ਉਹ ਵੀ ਫ਼ੇਰ। ਰ ਰਿਜੈਕਟ ਕਰ ਦਿੰਦੇ ਆ ਉਸ ਚੀਜ਼ ਨੂੰ।
ਕੇ ਕੀ ਕੋਲੋਂ ਰਿਜੈਕਟ ਹੋਈ ਜਾਂਦੀਆਂ ਹੈਗੀਆਂ ਇਹਦੇ ਵਿੱਚ।
ਹਾਂਜੀ ਹੋ ਜਾਂਦੀਆਂ ਹੋ ਜਾਂਦੀਆਂ ਮਿਸਟੇਕਸ ਕਾਫੀ ਹੋ ਜਾਂਦੀਆਂ ਨਾ ਆਪਣੇ ਕੋਲੋਂ।
ਤੇ ਕਦੇ ਜ਼ਿੰਦਗੀ ਚ ਕਦੇ ਖੇਤੀਬਾੜੀ ਦਾ ਕੰਮ ਕੀਤਾ ਕਿ ਨਹੀਂ ਕੀਤਾ ਕਦੇ।
ਹਾਂ ਖੇਤੀਬਾੜੀ ਦਾ ਵਿੱਚ ਕੀਤਾ ਮੰਮੀ ਡੈਡੀ ਉਹਨਾਂ ਦੇ ਟਾਈਮ। ਜਦੋਂ ਵਿਆਹ ਤੋਂ ਪਹਿਲਾਂ। ਵਿਆਹ ਤੋਂ।
ਲੋਰ ਆਉਣ ਤੋਂ ਪਹਿਲਾਂ ਮਤਲਬ ਤੁਸੀਂ ਕਦੇ ਖੇਤੀਬਾੜੀ ਵਿੱਚ ਇੰਟਰਸਟ ਲਿਆ ਜੀ ਕੰਮ ਕਰਨ ਤੇ।
ਨਹੀਂ ਮੈਂ ਇੰਨਾ ਨੀ ਜਾ ਸਾਡੇ ਇਨਾ ਨੀ ਹੀ ਮੇਰੇ ਡੈਡੀ ਜੋਬ ਕਰਦੇ ਹੀਗੇ। ਮਾੜਾ ਮੋਟਾ ਈ ਬਸ ਜਿਆਦਾ ਨੀ।
ਅੱਛਾ ਪਸੂਆਂ ਦਾ ਪਸ਼ੂ ਵਗੈਰਾ ਦਾ ਕੀਤਾ ਹੋਇਆ।
ਹਾਂ ਪਸ਼ੂ ਵਗੈਰਾ ਹਾਂ ਧਾਰਾ ਵਗੈਰਾ ਸਭ ਕੰਮ ਸਾਰੇ ਸਿੱਖੇ ਨੇ। ਮੰਮੀ ਨੇ ਕੰਮ ਸਭ ਸਿਖਾਏ ਨੇ।
ਕਿਉਂਕਿ ਆਪਣੇ ਪੰਜਾਬੀ ਵਿੱਚ ਪਸੂ ਰੱਖਦੇ ਹੀ ਹੈਗੇ ਆ ਦੋ ਚਾਰ ਦੋ ਚਾਰ ਪਸੂਆਂ ਬਿਨਾਂ ਸਰਦਾ ਨੀ ਹੈਗਾ।
ਹਾਂਜੀ ਜਦੋਂ ਅਸੀਂ ਸਾਡੇ ਵਿਆਹ ਨਹੀਂ ਹੋਇਆ ਉਸ ਤੋਂ ਪਹਿਲਾਂ ਰੱਖੇ ਸੀ ਮੰਮੀ ਡੈਡੀ ਉਹਨਾਂ ਨੇ। ਹਡ ਜਦੋਂ ਵਿਆਹ ਹੋ ਗ ਅੱਗੇ। ਇੱਧਰ ਵੀ ਆ ਗਏ ਤੇ ਇੱਧਰ ਵੀ ਮੰਮੀ ਹੁਣੇ ਰੱਖੇ ਸੀਗੇ ਬਾਅਦ ਚ ਅਸੀਂ ਬੰਗਲੌਰ ਆ ਗਏ। ਫੇਰ ਉਹਨਾਂ ਨੇ ਵੇਚ ਦਿੱਤੇ।
ਪਰ ਸਮਝਦੇ ਨੀ ਹੈਗੇ ਬੇ ਮਤਲਬ ਹੋਰ ਨੀ ਹੈਗਾ ਜਿਵੇਂ ਤੁਹਾਡੇ ਜੇਠ ਵਗੈਰਾ ਨੀ ਹੈਗੇ ਕਿ ਕੋਈ ਹੋਰ।
ਹਮ ਉਹ ਦਿਓਰ ਹੈਗਾ ਉਹ ਵੀ ਬਾਹਰ ਰਹਿੰਦਾ ਜੀ।
ਅੱਛਾ ਤੁਹਾਡਾ ਸੱਸ ਸੁਰਰਾ ਹੋਣੇ ਗੁਰਦਾਸਪੁਰੱ ਕੱਲੇ ਰਹਿੰਦੇ ਆ ਹੁਨ।
ਆ ਦਰਾਣੀ ਲਾਗੇ ਇਹਨਾਂ ਦੇ ਉਹਨਾਂ ਦੇ ਬੇਟਾ ਨਾਲ। ਹਾਂਜੀ।
ਚਲੋ ਜਿਵੇਂ ਠੀਕ ਹੋਂਦਾ ਹੋਵੇ ਵੀ ਇੱਕ ਜਾਣਾ ਨਾਲ ਹੋਵੇ ਥੋੜਾ। ਵੀ ਮਤਲਬ, ਬਜ਼ੁਰਗ ਹੁੰਦੇ ਨੇ, ਸਾਰਾ ਮਿਲ ਜਾਂਦਾ ਹੀਗਾ, ਹੋਰ
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਉਹੀ ਨਾ ਉਹਨਾਂ ਨੂੰ ਬੋਲਿਆ ਸੀ ਅਹੀ, ਤੁਹੀਂ ਵੀ ਆਜਾਓ ਇੱਥੇ ਘੁੰਮ-ਫਿਰ ਜਾਓ। ਕੀ ਏ ਤੁਹਾਨੂੰ ਪਤਾ ਹੀ ਆ, ਬਜ਼ੁਰਗਾਂ ਦਾ ਦਿਲ ਨ ਨਹੀਂ ਲੱਗਦਾ ਫਿਰ। ਇਥੇ ਸ਼ਹਿਰ ਵਿੱਚ ਰਹਿਣਾ ਮੁਸ਼ਕਿਲ ਹੋ ਜਾਂਦਾ। ਸ਼ਹਿਰ ਵਿੱਚ ਓਨੀ ਕੀ ਜਗ੍ਹਾ ਉਹ
ਰਹਿੰਨੇ ਹੇਗੇ, ਪਹਿਲਾਂ ਅਸੀਂ ਪਿੰਡ ਦੇ ਵਿੱਚ ਰਹਿੰਦੇ ਸੀ, ਹੁਣ ਅਸੀਂ ਮਤਲਬ ਵੀ ਖੇਤਾਂ'ਚ ਘਰ ਪਾਲਿਆ। ਹੁਣ ਕਹੀਦੇ ਸਾਸ-ਸਹੁਰੇ ਦਾ ਇੱਥੇ ਮਤਲਬ ਜੀ ਨਹੀ ਲੱਗਿਆ ਸੀ, ਤੇ ਹੁਣ ਇਹਨਾਂ ਨੂੰ ਪਿੰਡ'ਚ ਜਾਣ ਨੂੰ, ਜੀਅ ਨੀ ਕਰਦਾਗਾ।
ਹਾਂਜੀ, ਓਹੀ ਨਾ।
ਕਹਿੰਦੇ ਹੁਣ ਬ ਜਿਵੇ, ਇੱਥੇ ਰਹੀਏ, ਜਿਵੇਂ ਇੱਥੇ ਜੀ ਮਨ ਲੱਗਣ ਲੱਗ ਪਿਆ।
ਹਾਂਜੀ, ਉਹ ਪਹਿਲਾਂ, ਪਹਿਲਾਂ-ਪਹਿਲਾਂ ਮੁਸ਼ਕਿਲ ਹੋ ਜਾਂਦਾ ਨਾ, ਰਹਿਣਾ ਓਹਨਾਂ ਵਾਸਤੇ।
ਤੇ ਉਹ ਪਿੰਡਾਂ ਵਿੱਚ, ਪਿੰਡ ਵਿੱਚ ਸਾਡੀ ਜਗ੍ਹਾ ਬਹੁਤ ਘੱਟ ਸੀਗੀ, ਬ ਅਸੀਂ ਆਪਦੇ ਖੇਤ ਵਿੱਚ ਇੱਧਰ ਪਾਲਿਆ ਖੇਤ ਵਿੱਚ ਵ ਵਧੀਆ ਹੇਗੀ ਆ ਜੀ।
ਪਿੰਡ ਵਿੱਚ ਇਹ ਨਾ ਬਜ਼ੁਰਗਾਂ ਦਾ ਅੱਗੇ ਕੋਈ ਆਗਿਆ, ਕੋਈ ਚੱਲਗਿਆ, ਬੈਠਗਿਆ ਹਨਾ ਉਹਦੇ ਕਰਕੇ ਏਹੇ, ਟਾਈਮ ਪਾਸ ਹੋ ਜਾਂਦਾ ਸੀ।
ਇੱਧਰ ਵੀ ਆ ਜਾਣਾ ਹੁਣ, ਖੇਤਾਂ ਨੂੰ ਆਉਂਦੇ ਹੀਨਾ ਮਤਲਬ ਤੇ ਇੱਧਰ ਕਹਿੰਦੇ ਚਾਹ ਪੀ ਚਲ ਜਾਂਦੇ ਆ, ਪਾਣੀ ਪੀ ਜਾਂਦਾ ਚੱਲਦੇ ਆਂ, ਤੇ ਫੇਰ ਇਦ ਰੈਸਟ ਕਰ ਲੈਂਦੇ ਹੈਗੇ ਆ, ਵੀ ਚਲ ਇਹ ਇਹਨੇ ਬਕਾਰ ਸੀਗਾ, ਤੇ ਉਹ ਮਤਲਬ ਗੱਲਾ-ਬਾਤਾਂ ਵਾਲੇ ਤਾਂ ਵਾਧੂ ਆ ਜਾਂਦੇ ਆ, ਇੱਧਰ।
ਵੈਸੇ ਵੀ ਹੁਣ, ਪਿੰਡਾਂ'ਚੋਂ ਨਿਕਲ-ਨਿਕਲਕੇ ਲੋਕ ਬਾਹਰ-ਵਾਰ ਆਗੇ ਆ, ਨਾ।
ਹਾਂ, ਬਾਹਰ ਵਾਲੀ ਸਾਰਾਂ ਦਾ ਰੁਝਾਨ ਹੋਇਆ ਪਿਆ, ਵੀ ਬਾਹਰ ਬਸ ਪਿੰਡ'ਚੋਂ ਬਾਹਰ ਚੱਲੀਏ।
ਹਾਂ, ਹੂੰ, ਹੂੰ ਇਹੀ ਨਾ, ਹੋਰ‌
ਤੇ ਵਧੀਆ ਹੈਗਾ, ਪਿੰਡ ਤੋਂ ਬਾਹਰ ਆਗੇ ਤਾਂ।
ਹਾਂਜੀ-ਹਾਂਜੀ, ਵਧੀਆ ਉਹ ਵੀ ਤੇ, ਸ਼ਾਂਤੀ ਜਿਹੀ ਹੋ ਜਾਂਦੀ ਨਾ, ਇੱਕ ਸ਼ਾਂਤੀ ਜਿਹੀ। ਕਿਸੇ ਦੀ ਵੀ, ਗੱਲਬਾਤ ਨੀ ਸੁਨਣੀਆ ਹਾਂਜੀ, ਇਹੀ ਨਾ। ਅੱਜ-ਕੱਲ ਬੱਚੇ ਵੈਸੇ ਵੀ, ਸ਼ਾਂਤੀ ਚਾਹੁੰਦੇ, ਸ਼ਾਂਤੀ ਹੋਵੇ ਇੱਕਦਮ।
ਬੱਚੇ ਰੌਲਾ ਪਸੰਦ ਕਰਦੇ ਨੀ ਹੈਗੇ, ਬਿਲਕੁਲ।
ਕਦੇ ਨੀ ਅੱਜ-ਕੱਲ, ਸਾਡੇ ਬੱਚੇ ਪੰਜਾਬ ਆ ਜਾਣ ਤੇ ਖਿਝ ਜਾਂਦੇ ਨੇ ਜੀ, ਚੱਲੀਏ ਵਾਪਸ।
ਹੁਣ ਨਾ, ਉੱਥੋਂ ਦਾ ਹੀ ਉਹਨਾਂ ਦਾ ਰੁਝਾਨ ਬਣਗਿਆ। ਹੁਣ ਬੱਚਿਆਂ ਦੇ ਤੁਹਾਡੇ ਜਿਵੇਂ, ਉੱਥੋਂ ਦਾ ਰਹਿਣ-ਸਹਿਣ। ਹਾਂ, ਸਭ ਕੁਛ ਮਤਲਬ ਉਹਨਾਂ ਨੂੰ, ਉਹੀ ਉਹਦਾ ਆਪਦੇ ਨਾਲ ਜੁੜਗਿਆ, ਜਿਹੜਾ ਰਹਿਣ
ਹਾਂਜੀ-ਹਾਂਜੀ, ਕੇ ਛੋਟੇ, ਛੋ ਨੇ ਨਾ ਜਦੋਂ ਦੇ ਆਗਏ ਆ ਨਾ, ਇਹ ਤਿੰਨ-ਚਾਰ ਸਾਲ ਦੇ ਜਦੋਂ ਦੇ ਆ ਗਏ ਇੱਥੇ।
ਹਾਂ ਤੇ ਫਿਰ, ਬੱਚਿਆਂ ਨੂੰ ਫਿਰ ਉੱਥੋਂ ਦਾ ਹੀ ਫਿਰ ਰੇਣਾ ਹੈਗਾ, ਫਿਰ।
ਹਾਂਜੀ। ਇਹਨਾਂ ਨੂੰ ਪੰਜਾਬ ਦਾ ਕੋਝ ਚੇਤਾ ਈ ਨੀ।
ਤੇ, ਉੱਧਰ ਮਤਲਬ ਫਸਲਾਂ ਵਗੈਰਾ ਵੀ ਹੁੰਦੀਆਂ ਨੇ ਦੀਦੀ?
ਨਹੀਂ ਦੀਦੀ, ਇੱਧਰ ਫਸਲਾਂ ਵਗੈਰਾ ਹੋਣਗੀਆਂ ਸਿਟੀ ਤੋਂ ਬਾਹਰ-ਵਾਰ ਸ਼ਾਇਦ ਹੋਣਗੀਆਂ। ਸਾਡੇ ਲਾਗੇ-ਸ਼ਾਗੇ ਤੇ ਮਾਰਕੀਟ ਈ ਆ, ਬਸ ਮੁੱਲ ਚੀਜ਼ ਲੈਕੇ ਖਾ ਲਈ ਦੀ ਆ।
ਤੁਸਨੁੰ ਇੰਨੇ ਸਾਲ ਹੋਗੇ ਰ੍ਹੇਦਿਆਂ ਨੂੰ, ਮਤਲਬ ਬੰਗਾਲੀ ਤਾਂ ਮਤਲਬ ਕਿਹੜੀ-ਕਿਹੜੀ ਫਸਲ ਉਪਜਾਊ ਹੇਗੀ ਆ, ਇੱਧਰ?
ਇੱਧਰ ਦੀਦੀ, ਅ ਕਦੀ ਵੇਖਿਆ ਨੀ ਵੈਸੇ, ਝੋਨਾ, ਚੌਲ ਜਿਆਦਾ। ਲੋਕ ਪਸੰਦ ਕਰਦੇ ਨੇ। ਇਡਲੀ, ਡੋਸਾ ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਪਸੰਦ ਕਰਦੇ ਨੇ ਇੱਥੇ।
ਅੱਛਾ ਜੀ।
ਹਾਂ, ਪਰ ਸਾਡੇ ਐ ਜੀ ਪੰਜਾਬੀ ਲੋਕ ਤੁਹਾਨੂੰ ਪਤਾ ਹੀ, ਜਦੋਂ ਤੱਕ ਰ੍ਹੋਟੀ ਨਾ ਖਾਈਏ, ਸਿੱਧਕ ਹੀ ਨੀ ਆਉਂਦਾ।
ਆਪਣੇ ਰੋਟੀ ਖਾਏ ਬਿਨਾਂ ਆਪਾਂ ਨੂੰ ਸਬਰ ਨੂੰ ਨਹੀਂ ਪਰੇਗਾ, ਘਰੇ ਕੁਛ ਬਣ ਮਰਜੀ ਬਣ ਜਾਵੇ ਜੇ।
ਹਾਂਜੀ, ਰ੍ਹੋਟੀ ਖਾਕੇ ਗੁਜ਼ਾਰਾ, ਆ ਹੀ ਚਲੋ, ਢਿੱਡ ਭਰਗਿਆ ਹੁਣ ਵੀ।
ਹਾਂ, ਰੋਟੀ ਖਾਈ ਗੁਜ਼ਾਰਾ ਹੋਣਾ ਹੇਗਾ।
ਹਾਂਜੀ ਉਹੀ ਨਾ, ਬਾਕੀ ਇੱਧਰ ਦੇ ਲੋਕਾਂ ਨੂੰ ਚੌਲ ਚਾਹੀਦੇ ਰੋਜ਼। ਜੀ।
ਮਤਲਬ, ਇਹ ਚੌਲ ਜ਼ਿਆਦਾ ਖਾਂਦੇ ਹੇਗੇ ਆ।
ਹਾਂਜੀ, ਚੌਲ, ਇਡਲੀ, ਡੋਸਾ ਇਹੋ ਜਿਹੀ ਚੀਜ਼ਾਂ ਜ਼ਿਆਦਾ ਖਾਂਦੇ ਆ।
ਤੁਸੀਂ ਵੀ ਖਾਣੇ ਸਿੱਖ ਗਏ ਹੋਂਗੇ।
ਨਹੀਂ, ਅਸੀਂ ਚੌਲ ਬਹੁਤ ਘੱਟ ਖਾਣੇ ਕਿਤੇ ਹੀ ਆ। ਇਡਲੀ ਡੋਸਾ ਵੀ ਕਦੀ-ਕਦੀ ਜਦੋਂ ਬੱਚੇ ਕਹਿਣਦੇ ਉਦੋਂ ਬਣਾ ਲਈਦਾ ਆਪ ਹੀ।
ਅੱਛਾ।
ਹਾਂਜੀ। ਬਾਕੀ ਸਬਜ਼ੀ ਤੇ ਆਪਣੀ, ਪੰਜਾਬ ਵਰਗੀ ਸਬਜ਼ੀ ਮਿਲ ਜਾਂਦੀ ਪਰ ਜੋ ਪੰਜਾਬ ਦੀ ਸਬਜ਼ੀ ਦਾ ਸਵਾਦ ਐ ਨਾ, ਉਹ ਇੱਧਰ ਨੀ ਮਿਲਦਾ।
ਇੱਥੇ ਤੇ ਐਵੇਂ ਵੀ ਦੋ ਵੱਲਾਂ ਘਰੇ ਲਾ ਲਈਆ, ਕੱਦੂ ਹੋ ਗਏ, ਤੋਰੀ ਹੋ ਗਈ ਘਰੇ ਵੀ ਲੱਗ ਜਾਂਦੀਆ ਜਿਵੇਂ‌। ਜੇ ਜਗ੍ਹਾ ਖੁੱਲੀ ਹੋਵੇ ਤਾਂ।
ਉਹੀ ਇੱਧਰ ਇਹ ਏ ਨਾ, ਜਿੱਦਾਂ ਆਪਣੇ ਆਪ ਦਸ-ਦਸ ਰੁਪਏ ਦੀ ਸਬਜ਼ੀ ਅੱਜ-ਕੱਲ ਮਿਲ ਜਾਂਦੀ ਆ ਇੱਥੇ ਤੇ। ਪੰਜਾਹ-ਸੱਠ ਰੁਪਏ ਤੋਂ ਘੱਟ ਹੈ ਹੀ ਨੀ ਇੱਥੇ ਤੇ।
ਅੱਛਾ, ਸਬਜ਼ੀ ਕੋਈ ਘੱਟ ਨਹੀਂ ਹੈਗੀ ਮਤਲਬ ਇੱਧਰ ਆਪਾਂ ਵੀਹ ਰੁਪਏ ਕੱਦੂ ਮਿਲ ਰਹੇ ਹਾਂ ਹੁਣ ਜਿਵੇਂ।
ਹਾਂ-ਹਾਂ ਆਪਣੇ ਇੱਧਰ ਪੰਜਾਹ ਸੱਠ ਰੁਪਏ।
ਅੱਛਾ, ਫਿਰ ਕਾਫ਼ੀ ਹੈਗੀ ਆ ਉੱਧਰ ਮਹਿੰਗਾਈ ਮਤਲਬ ਪੰਜਾਬ ਨਾਲੋਂ ਵੱਧ ਮਹਿੰਗਾਈ।
ਬਹੁਤ ਜਿਆਦਾ। ਇੱਥੇ ਜਿਆਦਾ ਲੋਕ, ਪੜ੍ਹੇ ਲਿਖੇ ਜਿਆਦਾ ਲੋਕ ਆ। ਪੈਸੇ ਦੀ ਪਰਵਾਹ ਘੱਟ ਹੀ ਕਰਦੇ ਆ, ਸਾਡੇ ਲੋਕ ਜਿਆਦਾ ਆਖ ਦਿੰਦੇ ਨਹੀਂ ਵੀ ਹੱਥ ਘੁੱਟ ਕੇ ਚੱਲੋ।
ਇਹ ਗੱਲ ਸਹੀ ਐ ਜੀ ਪੈਸਾ ਪਤਾ ਨੀ ਕਿੱਥੇ ਕੰਮ ਆ ਜਾਵੇ, ਮੈਂ ਤਾਂ ਆਪ ਕਹਿ ਰਹੀ ਹੈਗੀ ਜਿੱਥੇ ਦਸ ਲਾਉਣੇ ਹੁੰਦੇ ਉੱਥੇ ਪੰਜ ਲਾਉਣੇ ਚਾਹੀਦੇ ਹੈਗੇ ਆ।
ਹਾਂਜੀ-ਹਾਂਜੀ, ਉਹੀ ਨਾ ਜਾਂ ਸਰਕਾਰੀ ਜੋਬ ਹੋਵੇ ਨਾ ਉਹਦਾ ਕੰਮ ਹੋਰ ਹੋ ਜਾਂਦਾ, ਪ੍ਰਾਈਵੇਟ ਦਾ ਹੁੰਦਾ ਵੀ ਆਪਾਂ ਜੋ ਕਰ
ਚਾਹੇ ਚਾਹੇ ਜੀਦੀ ਸਰਕਾਰੀ ਚਾਹੇ ਕਿਵੇਂ ਹੀ ਹੋਵੇ ਪੈਸਾ ਕਦੋਂ ਬਿਮਾਰੀ ਸਿਮਾਰੀ ਕਿਸੇ ਦੇ ਮਤਲੱਬ ਜਾਨ ਬਚਾ ਸਕਦਾ ਹੈਗਾ। ਬੀ ਆਪਦੀ ਥੋੜੀ ਮਤਲੱਬ ਪੇਡਿੰਗ ਹੋਣੀ ਚਾਹੀਦੀ ਹੈਗੀ ਆ।
ਹਾਂਜੀ-ਹਾਂਜੀ, ਚਾਹੀਦੀ ਸੇਵਾ ਕਰਨੀ ਚਾਹੀਦੀ ਹਨਾ। ਹਾਂਜੀ, ਹੋਰ ਸਭ ਠੀਕ ਐ, ਚਲੋ ਦੀਦੀ ਠੀਕ ਆ ਫਿਰ। ਫਿਰ ਕਰਾਂਗੇ, ਮਿਲਾਂਗੇ ਓਕੇ ਸਤਿ ਸ਼੍ਰੀ ਅਕਾਲ ਜੀ।
ਠੀਕ ਆ, ਓਕੇ ਜੀ।